ਹੈਲੋ ਸਸੀਕਾਲ ਜੀ। ਹਾਂਜੀ
ਹੋ ਹੋਰ ਠੀਕ ਓ।
ਹਾਂਜੀ-ਹਾਂਜੀ ਵਧੀਆ ਤੁਸੀਂ ਸੁਣਾਓ। ਕਿੱਦਾਂ ਬਸ ਵਧੀਆ ਤੁਸੀਂ ਸੁਣਾਓ ਮੈਂ ਠੀਕ ਹਾਂ। ਹਾਂ-ਹਾਂ ਮੈਂ ਵੀ ਵਧੀਆ ਹੋਰ ਕੀ ਕਰਦੇ ਪੇ ਤੁਸੀ ਅਸੀ ਬਸ ਹੁਨੇ ਰੋਟੀ ਖਾਦੀ ਏ ਅੱਛਾ ਕੀ ਬਣਾਇਆ ਸੀ ਅੱਜ
ਬਾਜ਼ਾਰੋਂ ਲਿਆਏ ਸੀ ਚਾਂਪਾ ਹਾਂਜੀ-ਹਾਂਜੀ
ਚਲੋ ਵਧੀਆ ਬਾਰ ਤਾਂ ਡਿਨਰ ਵੀ ਹੋਣਾ ਚਾਈਦਾ ਕਦੀ ਕਦਾਰ
ਹੋਰ ਕੀ ਘਾਰ ਦਾ ਵੀ ਨਈ ਖਾਧਾ ਜਾਂਦਾ ਰੋਜ਼ ਰੋਜ਼ ਨਾ ਬਾਰ ਦਾ ਖਾਧਾ ਜਾਂਦਾ ਕਦੀ-ਕਦੀ ਖਾ ਲੋੋ ਤੇ ਖਾ ਲੋੋ।
ਹੂੰ ਓ ਤਾਂ ਐ।
ਹਾਂਜੀ ਹੋਰ ਬਸ ਵਧੀਆ ਤੁਸੀ ਖਾ ਲੀ ਰੋਟੀ। ਅੱਛਾ
ਹਾਂਜੀ
ਹੂੰ
ਹੋਰ
ਬਸ ਵਧੀਆ
ਆਪਾਂ ਵੀ ਅੱਜ ਪਰਥਾ ਬਣਾਇਆ ਸੀ।
ਅੱਛਾ ਹੂੰ
ਹਾਂ ਪੈਲੇ ਮੈਂ ਭਰਥੇ ਦੇ ਉੱਤੇ ਤੇਲ ਲਾ ਤਾ ਰਿਫਾਇਡ ਵਗੈਰਾ ਜਿੱਦਾਂ ਲਾਂਦੇ ਨੇ।
ਅੱਛਾ ਅੱਛਾ ਹਾਂਜੀ-ਹਾਂਜੀ।
ਉਨੂੰ ਭੁੰਨ ਕੇ ਚੰਗੀ ਤਰ੍ਹਾਂ ਫੇਰ ਸਾਈਡ 'ਚ ਰੱਖਤਾ ਠੰਡਾ ਹੋ ਜਾਏਗਾ ਥੋੜੀ ਦੇਰ
ਅੱਛਾ
ਫੇਰ ਉਨੂੰ ਛਿੱਲਕ ਵਗੈਰਾ ਲਾ-ਲਾ ਕੇ ਨਾ ਜੇੜੇ ਕਾਲੇ-ਕਾਲੇ ਹੁੰਦੇ ਨੇ ਉੱਤੇ ਛਿਲਕ ਲਾ ਕੇ ਫੇਰ ਇੱਕ ਜਗ੍ਹਾ ਪਿਆਜ ਟਮਾਟਰ ਸਮਾਨ ਵਗੈਰਾ ਕੱਟ ਤਾ
ਅੱਛਾ
ਹਾਂ ਸਮਾਨ ਵਗੈਰਾ ਕੱਟ ਕੇ ਫੇਰ ਆਪਾਂ ਅ ਤੇਲ ਰੱਖਿਆ।
ਅੱਛਾ
ਤੇਲ 'ਚ ਫੇਰ ਅਸੀ ਪਿਆਜ ਵਗੈਰਾ ਪਾ ਤੇ ਆ ਮਸਾਲੇ ਵਗੈਰਾ ਪਾ ਤੇ ਹਾਂ ਮਸਾਲੇ ਵਗੈਰਾ ਪਾ ਕੇ ਫੇਰ ਉਨੂੰ ਬੈਂਗਨ ਜੇੜੇ ਭੁੰਨੇ ਹੋਏ ਸੀ ਨਾ ਉਨੂੰ ਫੇਰ ਉਹੀ ਤੜਕੇ 'ਚ ਮਿਕਸ ਕਰ ਤਾ। ਫੇਰ ਉਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਹਾਂ ਫਿਰ ਚੰਗੀ ਤਰ੍ਹਾਂ ਮਿਕਸ ਕਰਕੇ ਫੇਰ ਉਨੂੰ ਹਿਲਾ ਕੇ ਦੋ ਮਿੰਟ ਰੱਖਤਾ ਘ ਘੱਟ ਗੈਸ ਤੇ
ਅੱਛਾ
ਫੁਲਕੇ ਵਗੈਰਾ ਬਣਾਏ ਨਾਲ ਪਰੋਂਂਠੀਆਂ ਸਵਾਦ ਲੱਗਦੀਆਂ ਨੇ ਉਦੇ ਨਾਲ ਤੇ
ਹਾਂ।
ਹਾਂ, ਪਰਥੇ ਨਾਲ ਪਰੌਂਠੀਆਂ ਈ ਸਵਾਦ ਲੱਗਦੀਆਂ ਨੇਂ। ਸੋ ਜਾ
ਹੋਰ।
ਹੋਰ, ਬਸ ਪਾਰਕ ਚ ਵਾਕ ਕਰਦੀ ਪਈ ਸੀ ਮੈਂ ਤਾਂ।
ਅੱਛਾ, ਹਵਾ ਚਲਦੀ ਪਈ ਏ।
ਹਾਂ, ਹਵਾ ਬੜੀ ਸੋਣੀ ਚੱਲਦੀ ਪੀ ਅੱਜ ਤਾਂ, ਸਾਡੇ ਏਥੇ।
ਅੱਛਾ। ਹਾਂਜੀ। ਅਸੀਂ ਤੇ ਵੈਸੇ, ਅੱਛਾ ਅਸੀਂ ਤੇ ਵੈਸੇ ਅੰਦਰ ਈ ਬੈਠੇ ਆਂ।
ਹਾਂਜੀ ਓ, ਨਈਂ ਬਾਰ ਬੜੀ ਸੋਣੀ ਹਵਾ ਚੱਲਦੀ ਪੀ ਐ।
ਕਰਛਾ
ਗੁੰਮਾ ਵਗੈਰਾ ਨੀਂ ਐ, ਸੋਣੀ ਹਵਾ ਚੱਲਦੀ ਪੀ ਏ।
ਹਾਂ, ਸਈ, ਥੋੜਾ ਕੱਲ ਮੌਸਮ ਸਈ ਸੀ ਨਾ ਤਾਂ ਚੱਲਦੀ ਹੁਣੀ ਐ।
ਹਾਂ ਹਾਂ, ਮੀਂਅ ਪਿਆ ਸੀ ਨਾ ਤਾਂ ਈ ਸਈ ਚਲਦੀ ਤੇ ਵਰਨਾਂ ਕਿੱਥੋਂ ਚੱਲਣ ਆਲੀ। ਹਾਂ। ਹਾਂ, ਓ ਤਾਂ ਹੈਈ। ਹੋਰ।
ਹੋਰ, ਬਸ ਵਧੀਆ।
ਕੀ ਕਰਦੇ ਪੇ ਓ?
ਅੰਬ ਖਾਂਦੀ ਪੀ ਆਂ। ਹਾਂਜੀ। ਖਾ ਲੋ ਤੁਸੀਂ ਵੀ ਆਜੋ। ਹਾਂ, ਬਸ ਬਸ ਹੁਨ ਵੀ ਹੈਗਾ।
ਹਾਂ, ਫੇਰ ਅੱਗੇ-ਅੱਗੇ ਮੌਸਮ ਬਦਲਦਾ ਰੈਂਦਾ।
ਹਾਂ। ਹਂ। ਤੁਮਨੇਂ ਮਾਰੇ ਅੱਛਾ।
ਹਾਂ। ਰੋਟੀ ਖਾਧੀ ਹੁਣ। ਨਾਂ ਨਾਂ, ਲਾਣੀ ਐ ਟਵੀਸ਼ਨ ਸਮਝ ਈ ਨੀਂ ਆਂਦੀ ਪਈ ਕਿੱਥੇ ਲਾਇਏ ਟਵੀਸ਼ਨ।
ਹਾਂ, ਅੱਛਾ।
ਹਾਂਜੀ ਟਿਊਸ਼ਨ ਤਾਂ ਲਾਣੀ ਐ, ਸਮਝ ਈ ਨੀਂ ਆਂਦੀ ਬਈ ਕਿੱਥੇ ਲਾਵਾਂ।
ਹਂ, ਕੇੜੇ-ਕੇੜੇ ਸਬਜੈਕਟ ਦੀ ਲਗਾਓਗੇ।
ਹਾਂ, ਓ ਵਾਲੀ ਲਗਵਾ ਵਾਂਗੇ ਵੈਸੇ ਤਾਂ।
ਅੱਛਾ।
ਹਂ।
ਤੁਸੀਂ ਮੈਥ ਸਟੈਂਡਰਡ ਲਿੱਤਾ ਕਿ ਬੇਸਿਕ ਲਿੱਤਾ ਐ।
ਬੇਸਿਕ।
ਅੱਛਾ, ਬੇਸਿਕ।
ਹਾਂ।
ਅੱਛ ਬੇਸਿਕ ਸਈ ਹੈਗਾ, ਨੋਰਮਲ ਏ।
ਹਾਂ।
ਹਂ ਟੀਚਰਸ ਕਿਵੇਂ ਪੜ੍ਹਾਂਦੇ ਨੇ ਸਕੂਲ ਵੈਸੇ।
ਵਧੀਆ ਪੜ੍ਹਾਂਦੇ ਨੇ।
ਅੱਛਾ। ਸਾਰੇ ਕੰਮ ਕਿਹਨਾਂ ਦਾ ਦਾ ਮੈਂ ਤੈਨੂੰ ਆਰਾਮ ਨਾਲ ਮੈਂ ਬੈਠਾ ਵਾਂ, ਠੀਕ ਹੀ ਏ।
ਅੱਛਾ।
ਹਾਂਜੀ।
ਚਲੋ ਵਧੀਆ ਉੜਾਣਾ ਚਾਹੀਦਾ।
ਹੋਰ।
ਹਾਂ।
ਤੂੰ ਜਦੋਂ ਵਿਆਹ ਤੇ ਜਾਨੀ ਸੇ ਮੈਂ ਤੈਨੂੰ ਕਿਆ ਸੀ ਬੱਚੇ ਬਿਮਾਰ ਹੀ। ਬਸ ਸਭ ਵਧੀਆ ਨੇ, ਗਰਮੀ ਹੋਈ ਦੀ ਹੈ ਬਸ।
ਹਾਂ ਗਰਮੀ ਵੀ ਤਾਂ ਹੈਗੀ ਹੈ ਭੈਣ ਜੀ ਬੋਹੁਤ।
ਹੂੰ।
ਹੂੰ ਗਰਮੀ ਤੇ ਬਹੁਤ ਹੈ।
ਹੂੰ।
ਹੋਰ?
ਹੋਰ ਬਸ ਘਰ ਸਭ ਠੀਕ?
ਹਾਂ, ਸਭ ਵਧੀਆ, ਸਭ ਵਧੀਆ।
ਅੱਛਾ। ਹੂੰ ਵੇਸੇ। ਤੁਸੀਂ ਲਾਸਟ ਈਅਰ ਰੱਖੀ ਸੀ ਟਿਊਸ਼ਨ। ਲਾਸਟ ਈਅਰ ਰੱਖੀ ਸੀ ਟਿਸ਼ਨ ਤੁਸੀ ਵੈਸੇ।
ਫੇਰ ਹਾਂ ਰੱਖੇ ਸੀ ਮੈ ਤਾਂ।
ਅੱਛਾ।
ਹੂੰ ਰੱਖੀ ਸੀ।
ਅ ਮੇਰੇ ਸਕੂਲ ਹਾਂ ਸਕੂਲ ਮੇਰੇ ਨਾ ਸਕੂਲ ਟੀਚ ਜਰਸੀ ਅਹ ਮੁਕੁਲ ਸਰ।
ਅੱਛਾ।
ਹਾਂ ਮੁਕੁਲ ਸਰ ਸੀ ਇੱਕ, ਤਾਂ ਉਹਨੂੰ ਸਾਇੰਸ ਰੱਖੀ ਸੀ ਮਨੇ।
ਅੱਛਾ, ਅੱਛਾ।
ਰੇਟ ਬੜਾ ਸੀ।
ਅੱਛਾ।
ਹਾਂ ਫੀਸ ਦਾ ਰੇਟਹ, ਹਾਂ ਇ ਹਰ ਸਬਜੇਕਟ ਦੀ ਇਕ ਵਨ ਥਾਓਜੈਡ ਲੈਂਦੇ ਸੀ।
ਅੱਛਾ ਹਾਂ, ਜਿਆਦਾ ਹੀ ਹੈ ਫੇਰ ਤਾਂ।
ਹਾਂ ਔਰ ਜਦੋਂ ਹੁਣ ਮੈ ਮੈ ਟੈਨਥ ਚ ਪੁੱਛਿਆ ਵੀ ਕਿੰਨੀ ਫੀਸ ਲੈਣੀ ਤੋਂ ਬੋਲਦਾ ਹਾਂ ਔਲ ਸਬਜੈਕਟ ਕਿਤੋ ਫਾਈਵ ਥਾਓਜੈਂਟ ਹੋ ਗਈ, ਐ ਅਲੱਗ-ਅਲੱਗ ਬਹੁਤ ਰੇਟ ਸੀ ਉਹਦੇ ਵੀ, ਪੰਜ ਹਜ਼ਾਰ ਛੇ ਕੁ ਹਜ਼ਾਰ ਹੈਂ ਤੋ ਜਿਦਾਂ ਅਸੀ ਉਹ ਮੈਥ ਵਗੈਰਾ ਪੜ੍ਹਨੀ ਮੈਥ ਤੇ ਉਹ ਤੇ ਤਿੰਨ ਕੁ ਹਜ਼ਾਰ ਇਧਰ ਦੋ ਸਬਜੈਕਟ ਦੇ ਪੱਚੀ ਸੋ ਤਿੰਨ ਹਜ਼ਾਰ।
ਨਹੀਂ ਜਿਆਦਾ ਨੇ।
ਬਹੁਤ ਜਿਆਦਾ ਨੇ।
ਇਕ ਸਬਜੈਕਟ ਦੇ ਪੰਜ ਸੋ ਲੈਦੇ ਨੇ ਔਲਮੋਸਟ ਸਾਰੇ।
ਉਹੀ ਤਾਂ ਲੇਕਿਨ ਇਹਦੀ ਫੀਸ ਜਦੋ ਮੈ ਨਾਈਨਥ ਚ ਪੜ੍ਹਦੀ ਸੀ ਨਾ ਤੁਸੀ ਮੰਨੋਗੇ ਨੀ ਮੈ ਇਕ ਸਬਜੈਕਟ ਦੀ ਵੀ ਨਾ ਉਥੇ ਇਕ ਹਜ਼ਾਰ ਰੁਪਏ ਦਿੰਦੀ ਸੀ। ਤੇ ਮੈ ਮੈਥ, ਸਾਇੰਸ ਪੜ੍ਹਦੀ ਸੀ ਦੋ ਹਜ਼ਾਰ ਰੁਪ ਮੇਰੇ ਮਹੀਨੇ ਦਾ ਜਾਂਦਾ ਹੀ ਜਾਂਦਾ ਸੀ ਉਹ ਵੀ ਐਡਵਾਂਸ।
ਅੱਛਾ।
ਹਾਂ ਉਹ ਵੀ ਅਡਵਾਂਸ ਜਾਂਦਾ ਸੀ। ਹ ਬਸ ਇੱਕ ਕਹਿਦੇ ਨੇ ਜਿਦਾਂ-ਜਿਦਾਂ ਅਹ ਕਲਾਸਾਂ ਵੱਧਦੀਆਂ ਨੇ, ਬੜਾ ਬੜਾ ਹਾਂ ਬੱਚੇ ਪਹਿਲਾ ਕੀ ਪਤਾ ਢੰਗ ਨਾਲ ਪੜ੍ਹਾਉਣ ਨਾ ਪੜ੍ਹਾਉਣ।
ਹਾਂ।
ਐਡਵਾਂਸ ਲੈ ਲੈਦੀਆਂ ਨੇ, ਬਸ ਏਦਾ ਹੀ ਹੁੰਦਾ ਹੁਣ। ਹਮ।
ਵੈਸੇ ਸਹੀ ਪੜ੍ਹਾਉਦਾ ਸੀ ਕੈ
ਨਹੀਂ ਮਤਲਬ ਕੀ ਪੜ੍ਹਾਉਦਾ ਤੇ ਵਧੀਆ ਸੀ ਉਹ। ਏਦਾਂ ਦੀ ਕੋਈ ਗੱਲ ਨੀ ਹੈ। ਪੜਾਂਦਾ ਵਧਿਆ ਸੀ ਓ।
ਅੱਛਾ-ਅੱਛਾ। ਕਲਾਸ ਦੇ ਹੋਰ ਵੀ ਬੱਚੇ ਜਾਂਦੇ ਹੋਣਗੇ, ਕਿ ਤੁਸੀਂ ਕੱਲੇ ਹੀ ਜਾਂਦੇ ਸੀ।
ਨਹੀਂ ਚਾਰ-ਪੰਜ ਕੁ ਜਿਨੇ ਜਾਂਦੇ ਸੀ।
ਅੱਛਾ-ਅੱਛਾ।
ਹਮ ਹੈਲੋ ਹਾਂ-ਹਾਂ ਸਾਰੇ ਜਾਤੇ ਥੇ।
ਹਮ।
ਹਮ। ਜਿੱਦਾਂ ਆਹ ਗਰੁੱਪ ਹੋਂਦਾ ਸੀ ਨਾ ਪੂਰਾ। ਬੱਚਿਆਂ ਦਾ ਗਰੁੱਪ ਆਉਂਦਾ ਸੀ ਪੂਰਾ ਛੇ-ਸੱਤ ਜਣੇ ਆਉਣੇ ਆਪਾਂ।
ਹਮ।
ਹਾਂ ਤੇ ਫੇਰ ਛੇ-ਸੱਤ ਕੁ ਜਾਣੇ ਨਾਲ ਸੀ, ਜਿੱਦਾਂ ਸਾਰਾ ਗਰੁੱਪ ਇਕੱਠੇ ਚੱਲ ਗਏ ਫਰੈਂਡਸ ਵਗੈਰਾ।
ਅੱਛਾ।
ਹਮ-ਹਮ ਫਰੈਂਡਸ ਵਗੈਰਾ ਸਾਰੇ ਇਕੱਠੇ ਜਾਂਦੇ ਸੀ।
ਹਮ। ਸਹੀ ਹੈ ਇਕੱਠੇ, ਪੜ੍ਹਿਆ ਵੀ ਜਾਂਦਾ ਐ।
ਹੋਰ ਫਰੈਂਡਸ ਨਾਲ ਮੂਜਾ ਵੀ ਆਉਂਦਾ ਸੀ‌ ਇਕੱਠੇ ਦਾ।
ਹਾਂਜੀ।
ਹਾਂਜੀ ਉਹ ਤਾਂ ਹੈਹੀ।
ਹਮ।
ਹੋਰ ਸੁਣਾਓ ਤੁਸੀਂ?
ਬੱਸ ਵਧੀਆ, ਤੁਸੀਂ ਆਓ ਕਦੀ ਘਰ।
ਤੁਸੀਂ ਵੀ ਆਇਓ ਕਦੀ।
ਹਾਂ ਕੋਈ ਨੀ ਆਵਾਂਗੇ।
ਤੁਸੀਂ ਆਉਣਾ ਕਦੀ ਫੇਰ ਆਵਾਂਗੀ ਮੈਂ।
ਮੈਂ ਕੋਈ ਨੀ ਆਵਾਂਗੇ।
ਆ ਵੇ, ਕੋਈ ਨੀ ਚੱਕਰ ਲਾਓ ਕਦੀ ਖਵਾਵਾਂਗੇ ਤੁਹਾਨੂੰ ਵੀ ਕੁਛ ਆਇਓ।
ਤੁਸੀ ਕਾਤੋ ਆਓਗੇ।
ਤੁਸੀਂ ਵੀ ਫਿਰ ਸਲਾਹ ਬਣਾਓ ਨਾ ਕਿਤੇ ਘੁੰਮਣ ਦੀ ਫਿਰ ਕੱਠੇ ਚੱਲਾਂਗੇ।
ਹਾਂ ਕੋਈ ਨੀ ਬਣਾਦੇ ਆ।
ਹਾਂ
ਹੂੰ
ਹੂੰ
ਕਿੱਥੇ ਚੱਲਾਂਗੇ ਕਿੱਥੇ ਚੱਲਣਾ?
ਅਸੀਂ ਰਿਸ਼ੀਕੇਸ਼ ਤੇ ਰਸ ਬਣਾਓ ਸਲਾ ਚੱਲੇ ਆ।
ਅੱਛਾ ਹਾਂ ਕੋਈ ਨੀ ਚੱਲਾਂਗੇ ਰਿਸ਼ੀਕੇਸ਼ ਚੱਲਾਂਗੇ।
ਹੂੰ-ਹੂੰ।
ਸਲਾਹ ਨਾ ਕਦੀ
ਕੀ ਕਹਿ ਰੇ ਓ? ਹਾਂਜੀ ਕੋਈ ਨੀ ਚੱਲੇ ਆ ਬੱਸ ਹਫ਼ਤੇ ਤੱਕ ਬਨਾਦੇ ਆ ਸਲਾਹ ਫਿਰ।
ਹੂੰ-ਹੂੰ
ਹਾਂਜੀ।
ਹਾਂ, ਠੀਕ ਆ ਜੀ। ਸਾਸਰੀ ਕਾਲ ਜੀ, ਠੀਕ ਏ ਜੀ ਸਾਸਰੀ ਕਾਲ।